ਹੈਲੋ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਐ? ਹਾਂਜੀ। ਮੈਂ ਵੀ ਵਧੀਆ ਹੋਰ ਕੀ ਕਰ ਰਹੇ ਹੋ? ਚਤ ਮਨੀ
ਨਈਂ ਬਸ।
ਵੱਡੀ ਭਾਬੀ, ਅੱਛਾ ਹਾਂਜੀ ਵਧੀਆ ਹਂ ਹਂ ਹੋਰ ਸੁਣਾਓ। ਕੀ ਬਣਾਇਆ।
ਅੱਜ ਤੇ ਅਸੀਂ ਬਾਹਰੋਂ ਹੀ ਮੰਗਵਾਏ ਸੀਗੇ ਦੁਪਹਿਰੇ ਤੇ ਭਟੂਰੇ ਛੋਲੇ ਮੰਗਵਾਏ ਸੀਗੇ ਤੇ ਹੁਣ ਰਾਤੀ ਮੈਂ ਬਣਾਵਾਂਗੀ ਤੁਸੀਂ ਦੱਸੋ ਕੀ ਬਣਾਇਆ ਸੀ।
ਪਹਿਲੇ ਬਣਾਇਆ ਸੀ। ਤ ਦਾਲ ਬਣਾਈ ਸੀ ਐਂਡ ਮੋਰਨਿੰਗ ਵੀ ਦਾਲ ਕਿ ਹਾਂ ਬੇਟਾ ਹਾਂਜੀ, ਬੜੀ ਗਰਮੀ ਐ। ਓਦ ਕੀ ਹੋਇਆ ਮੌਸਮ, ਅੱਜ ਜੋ ਹੈ ਹਮ ਅਛਾ ਚਲੋ। ਹੋਰ ਰਾਤ ਦੀ ਤਿਆਰੀ ਹੋ ਰਹੀ ਹੋਣੀ ਐ। ਤਖਦੇ ਨੇ ਆ ਹੈਲੋ ਹਾਂਜੀ ਤੁਆਡੀ ਆਵਾਜ਼ ਥੋੜੀ ਸਲੋ ਹਾਂਜੀ ਹੁਣ ਤੇ ਠੀਕ ਐ।
ਬਸ ਮੈਂ ਕਿਹਾ ਹੁਣ ਇਹ ਈ ਬਸ ਰਾਤ ਵਾਸਤੇ ਹੁਣ।
ਅੱਛਾ, ਹਾਂਜੀ ਹਾਂਜੀ ਨੀਂ ਰਾਤ ਅਤੇ ਫਿਰ ਦਾਲ ਜਾਂ ਰਾਈਸ ਜੀ ਅੱਛੇ ਲੱਗਦੇ ਨੇ ਅਦਰਵਾਈਜ਼ ਤੇ
ਦਾਲ ਤੇ ਬਣੇਗੀ ਪਾਪਾ ਰਾਈਸ ਨੀਂ ਖਾਂਦੇ ਨਾ, ਪਾਪਾ ਫੇਰ ਕਹਿੰਦੇ ਨੇ ਕਿ ਮੈਨੂੰ ਰਾਈਸ
ਸਾਡੇ ਵੀ ਹੈਈ ਐ, ਸਾਨੂੰ ਰੋਟੀ ਵੀ ਬਣਾਣੀ ਪੈਂਦੀ ਐ ਜੇ ਰਾਈਸ ਬਣਦੇ ਨੇ ਤਾਂਾਵੇਂ ਹਜੀ ਹਮ ਹਾਂਜੀ ਹੋਰ ਬੱਚੇ ਠੀਕ ਕਿ ਨਹੀਂ ਕੀ ਕਰਦੇ ਪਏਨ
ਬਸ ਛੁੱਟੀਆਂਗੀਆਂ ਨੇ ਗਏ ਨੇ ਨਾਨਕੇ ਹਾਂ
ਚਲੋ ਸ਼ਾਂਤੀ ਹੈ ਥੋੜੀ ਤੇ ਉਹਨਾਂ ਦੇ ਹੋਮਵਰਕ ਵਗੈਰਾ ਹੋਏ ਕਿ ਨਹੀਂ ਅੱਛਾ ਅੱਛਾ ਫੈਰ ਤੇ ਬਈ ਹਾਂਜੀ ਇਹ ਹੈਡਕ ਵੀ ਖਤਮ ਹੋ ਗਈ ਕਿ ਬ ਏਹਨੇ ਹੋਮਵਰਕ ਵੀ ਕਰਨਾ ਹੈ ਪਡ ਪਿੰਡ ਹਾਂਜੀ ਹਾਂਜੀ ਸਹੀ ਆ ਫਿਰ ਸਮਰ ਕੈਪ ਵਗੈਰਾ ਗਏ ਨੀ ਉਹਣੇ ਹਜੀ ਨੇ
ਉਧਰ ਬੱਚੇ ਨੇ ਨਾ ਬਾਕੀ ਮਾਸੀ ਦੇ ਮਾਮਾ ਹਾਂ ਉਧਰ ਉਧਰ ਬੱਚੇ ਸਾਰੇ ਇਕੱਠੇ ਹੋਏ ਉਓਧਰ ਸਾਰੇ ਬੱਚੇ ਇਕੱਠੇ ਹੋਏ ਨੇ ਨਾ ਮਾਸੀ ਦੇ ਮਾਮਾ ਦੇ
ਅੱਛਾ ਅੱਛਾ ਅੱਛਾ ਵਧੀਆ ਚਲੋ ਹ ਹ ਹ ਵਧੀਆ ਵਧੀਆ ਹੋਰ ਸੁਣਾਓ ਤੁਸੀਂ ਬਸ ਮੈਂ ਤੇ ਘਰ ਹੀ ਆ ਜੈਪੁਰ ਹੀ ਹੋ ਕੇ ਇਹਏ ਸੀ ਬਸ ਕੋ ਅਤੇ ਘੁੰਮਾਂ ਫਿਰ ਆਏ ਥੋੜ੍ਹਾ ਜਾਹਾ ਹੁਣ ਬਸ ਬੈਠੇ ਹਾਂ
ਹਮ ਨਹੀਂ ਮੈਂ ਵੀਥ ਇੰਨੀ ਗਰਮੀ ਸੀਗੀ ਮੈਂ ਵੀ ਥੋੜ੍ਹਾ ਸੀਹਿ ਤੁਂ ਜਾਵੋਗੇ
ਹਮ ਹਮ ਦੇਖੋ ਅਸੀਂ ਵੀ ਸੋਚਿਆ ਸੀ ਕਿ ਜਾਈਏ ਹਰਿਮੰਦਰ ਸਾਹਿਬ ਮੱਥਾ ਠੇਕ ਆਈਏ ਪਰ ਕੀ ਕਹਿੰਦੇ ਹੁਣ ਦਾਦੀ ਦੀ ਤਬੀਅਤ ਠੀਕ ਨੀ ਹੈ ਤੇ ਸ਼ਾਇਦ ਹੀ ਜਾਵਾਂਗੇ ਹ ਤੇ
ਹਮ
ਹੋਰ ਗੱਥ ਲ ਗੱਾਲੀੱ ਨਾਥ ਲ ਹ ਹੋਰ ਤੁਸੀਂ ਨੀ ਚੱਲੇ ਕਿੱਥੇ ਘੁੰਮਣ
ਨਹੀਂ ਆਪਾਂ ਹੋ ਆਏ ਆਂ ਘੁੰਮ ਕੇ
ਅੱਛਾ ਕਿਥੇ ਹੋ ਕੇ ਆਏ ਕਿੱਥੇ ਹ
ਅਸੀਂ ਮਸੂਰੀ ਹੋ ਕੇ ਆਏ ਹ ਹਾਲਲੇ ਮਸੂਰੀ ਘੁੰਮ ਕੇ ਆਏ ਸੀ
ਹੈ ਕੀ ਅਤੇ ਵੀ ਗਰਮੀ ਸੀ
ਨਹੀਂ ਨਹੀਂ ਉੱਥੇ ਥੋੜ੍ਹਾ ਮੌਸਮ ਠੰਡਾ ਸੀਗਾ ਮਤਲਬ ਐਵੇਂ ਵੀ ਨਹੀਂ ਸੀਗਾ ਜੈਕਟਾਂ ਵਾਲਾ, ਪਰ ਜਿਵੇਂ ਠੀਕ ਸੀਗਾ ਗਰਮੀ ਨਹੀਂ ਸੀ ਇਧਰ ਜਿਵੇਂ ਹੈਗੀ ਗਰਮੀ ਪਰ ਇੱਕ ਇੱਕ ਦਿਨ ਤਾਂ ਪੂਰੀ ਬਾਰਿਸ਼ ਹੀ ਹੋ ਗਈੇ ਤੇ ਸਾਡੇ ਇੱਕ ਦਿਨ ਐਵੇਂ ਖਰਾਬ
ਹਮ, ਹਮ, ਹਮ ਹਾਂ ਗਰਮੀ ਤੇ ਫਿਰ ਬਥੇਰੀ ਹੋਣੀ ਉੱਥੇ ਵੀ
ਗਰਮੀ ਇਨੀ ਨੀ ਸੀਗੀ ਮਤਲਬ ਠੀਕ ਸੀਗੀ ਜਿਵੇਂ ਬਿਨਾਂ ਏਸੀ, ਕੂਲਰ ਦੇ ਬੈਠ
ਅੱਛਾ -ਅੱਛਾ, ਹਾਂ ਫਿਰ ਉਹ ਤੇ ਥੋੜੀ ਬਹੁਤ ਹੋਏਗੀ ਤੇ ਹੂੰ
ਹੋਈ ਥੋੜ੍ਹੀ ਬਹੁਤੀ ਹੀ ਸੀ, ਬਾਕੀ ਤੇ ਠੀਕ ਸੀਗਾ, ਹੋਰ ਬਸ ਵਧੀਆ ਤੁਸੀਂ ਦੱਸੋ
ਤੁਹਾਨੂੰ ਯਾਦ ਹੀ ਕਰਨਾ
ਹੂੰ ਕਾਫ਼ੀ ਟਾਈਮ ਹੋ ਗਿਆ ਨਾ ਮੈਂ ਪਹਿਲੇ ਕੀਤਾ ਸੀਗਾ ਫ਼ੋਨ, ਉਸ ਟਾਈਮ ਚੱਕਿਆ ਨੀ ਸੀ ਸ਼ਾਇਦ ਤੁਸੀਂ ਕਿੱਧਰੇ ਗਏ ਸੀਗੇ
ਜੀ ਲੱਗੇ ਹੋਏ ਉੱਥੇ ਹੀ
ਅੱਛਾ ਬਸ ਇਹੀ ਹੋ ਜਾਂਦਾ ਨਾ
ਹੂੰ-ਹੂੰ-ਹੂੰ ਸਹੀ ਏ ਕਿਵੇਂ ਦਿਨ ਨਿਕਲ ਜਾਂਦਾ ਛੁੱਟੀਆਂ ਦੇ, ਦਸ ਪੰਦਰਾਂ ਦਿਨ ਤੇ ਨਿਕਲ ਹੀ ਗਏ ਨੇ
ਹੂੰ, ਬਸ ਆਪਾਂ ਕੀ ਕਰ ਸਕਦੇ
ਹਾਂ ਉਹ ਤੇ ਹੈ ਹੀ ਜੇ ਗਰਮੀ ਵੱਧਦੀ ਤੇ ਫੇਰ ਛੁੱਟੀਆਂ ਵੱਧ ਸਕਦੀਆਂ, ਬਾਕੀ ਤੇ ਫਿਰ ਜਿਵੇਂ ਹੈ ਉਵੇਂ
ਵਧਦੀ ਹੈ, ਹਰ ਵਾਰੀ ਐਵੇਂ ਹੁੰਦਾ ਹੈ
ਹਾਂਜੀ ਵਧੀਆ ਵੱਧ ਜਾਏ ਤਾ
ਅਸੀ ਤਾਂ ਖੁਦ ਏ ਸੀ ਦੇ ਵਿਚ, ਕਿਉਂਕਿ ਬਿਨਾਂ ਤੇ ਏਸੀ ਤੇ ਬੈਠਿਆ ਵੀ ਨਹੀਂ ਜਾਂਦਾ ਪਿਆ ਇਸ ਟਾਈਮ ਤੇ
ਹੂੰ, ਮਸਾ ਥੋੜੀ ਮੀਂਹ ਆਉਂਦਾ ਫੇਰ, ਉਹੀ ਮੌਸਮ ਹੋ ਜਾਂਦਾ ਹੈ
ਬਿਲਕੁਲ ਮੈਂ ਤਾਂ ਤੁਸੀਂ ਆ ਦੇਖ ਦੇਖੋ, ਮੈਂ ਕੱਪੜੇ ਧੋਤੇ ਅੱਜ, ਮੈਂ ਕੱਪੜੇ ਧੋ ਕੇ ਉੱਪਰ ਪਾ ਕੇ ਆਈ ਆਂ ਸੁੱਕਣੇੇ ਤੇ ਮੈਂ ਥੱਲੇ ਆ ਗਈ। ਦੂਜਾ ਪੂਰ ਪਾਉਣ ਗਈ ਆਂ, ਪਹਿਲੇ ਵਾਲੇ ਕੱਪੜੇ ਇਕਦਮ ਸੁੱਕ ਗਏ ਨੇ। ਇਕਦਮ ਕੜਕ ਧੁੱਪ ਸੀਗੀ ਇੰਨੀ ਇੰਨੇ ਜਦੋਂ ਸੀਗੀ ਦਸ ਮਿੰਟ ਚ ਸੁੱਕ ਗਏ ਸਾਰੇ।
ਅੱਛਾ, ਮੁੜੀ ਆਪਾਂ ਨੀਚੇ ਵੀ ਕੱਪੜੇ ਪਾ ਨਾ ਜੋ ਨੋਰਮਲ ਵੀ ਜਿਵੇਂ ਕੋਈ ਕੱਪੜਾ ਵੀ ਤੇ ਸੁੱਕ ਜਾਂਦਾ ਵਧੀਆ।
ਹੂੰ ਫਿਰ ਮੈਂ ਫੇਰ ਇੱਕ ਵਾਰੀ ਧੁੱਪੀ ਚ ਹੀ ਸੁ ਸੁਕਾਉਂਦੀ ਹਾਂ ਨਾ।
ਅੱਛਾ, ਵਧੀਆ ਐ ਚਲੋ। ਇੱਥੇ ਤੇ ਪਤਾ ਲਾਈਟ ਵੀ ਸਾਡੇ ਇੰਨੀ ਜਾਂਦੀ ਐ। ਬਸ ਸ਼ਾਮ ਟਾਈਮ ਹੁੰਦਾ ਐ ਤੇ ਲਾਈਟਾਂ ਬੰਦ। ਟਾਈਮ ਸਿਰ ਨਾ ਰੋਟੀ ਪਾਣੀ ਸਭ ਕਰਨਾ ਪੈਂਦਾ ਐ ਫਿਰ।
ਹਾਂਜੀ ਵ ਹ ਹਾਂਜੀ।
ਹਾਂਜੀ। ਹੋਰ ਆਓ ਤੁਸੀ ਲਗਾਓ ਚੱਕਰ।
ਕੀ ਕਰਵਾ
ਹਾਂਜੀ।
ਬਸ ਗੁੜੀਆ ਆਈ ਦੀ ਐ। ਬਸ ਇਹਦੇ ਨਾਲ ਲੱਗੇ ਹੋਏ ਹਾਂ। ਚੀਜ਼ ਖਾਣੀ ਐ ਖੋਲ ਕੇ ਦਉ। ਇਸਸੇ ਕਰਕੇ ਹਾਂਜੀ ਬਸ ਇਹੀ ਐ। ਫਿਰ ਬੱਚਿਆਂ ਨੇ ਸਕੂਲ ਜਾਣਾ ਫਿਰ ਓਹੀ ਟਾਈਮ ਚੱਲਣਾ ਇਹਨਾਂ ਦਾ।
ਹ
ਹ
ਹਾਂ।
ਹਾਂਜੀ ਤੁਹਾਡੀ ਆਵਾਜ਼ ਬੜੀ ਸਲੋ ਆ ਰਹੀ ਐ। ਹੈਲੋ।
ਹਾਂਜੀ।
ਹਾਲੇ ਵੀ ਸਲੋ ਈ ਐ।
ਪਤਾ ਨੀ ਸ਼ਾਇਦ ਨੈਟਵਰਕ ਇਸ਼ੂ ਐ। ਮੇਰੇ ਕਰਕੇ
ਹੂੰ, ਹਾਂਜੀ ਸ਼ਾਇਦ ਨੈਟਵਰਕ ਕਰਕੇ ਨਹੀਂ ਆ ਰਹੀ। ਹੋਰ ਸੁਣਾਓ ਘਰ ਬਸ ਦੇਖੋ ਲਗਾਵਾਂਗੇ ਚ ਕਰਦੇ ਛੁੱਟੀਆਂ ਵੱਧਦੀ ਤੇ ਜ਼ਰੂਰ ਗਵਾਂ ਦੇ ਹ
ਹਮ
ਹਾਂਜੀ ਕਿ ਤੁਸੀਂ ਸੁਣਾਓ ਤੁਸੀਂ ਆ ਜਾਓ ਲਗਾ ਜਾਓ ਚੱਕਰ ਇੱਥੇ
ਹੈਲੋ
ਹ ਹੈਲੋ ਮੈਂ ਕਿਹਾ ਆਵਾਂਗੇ ਬੱਸ ਟਾਈਮ ਨਹੀਂ ਲਗ ਰਿਹਾ
ਹੈ ਉਹ ਮੇਨ ਗਰਮੀ ਚ ਵੀ ਨਿਕਲਿਆ ਵੀ ਨਹੀਂ ਜਾਂਦਾ ਵ ਹਾਂਜੀ ਕੋਈ ਨੀ ਹੋਰ ਸੁਣਾਓ
ਾਲ ਬਸ ਕੁਛ
ਹਾਂਜੀ ਔਰ
ਹ ਕੰਮ ਤਾਂ ਹੋ ਗਿਆ ਸਾਰਾ ਬਸ ਦਾਲ ਹੀ ਬਣਾਉਣੀ ਆ ਉਹਨੇ ਉਹ ਵੀ ਬਣਾ ਦੀਤੀ ਆ ਬਸ ਤੜਕਾ ਹੀ ਲਾਣਾ ਉਹਦੇ ਤੇ
ਅੱਛਾ ਅੱਛਾ ਅੱਛਾ ਵਧੀਆ ਹੈ ਕ
ਹਮ ਹਮ ਬਸ ਬਾਕੀ ਤੇ ਸਾਰਾ ਕੰਮ ਡਨ ਹੈ
ਹਾਂਜੀ ਹੋਰ ਸਹੀ ਹੈ ਟਾਈਮ ਚ ਰੋਟੀ ਰੋਟੀ ਬਣ ਜਾ ਫਿਰ ਟੈਨਸ਼ਨ ਫਰੀ ਹੋ ਜਾਂਦਾ ਬੰਦਾ
ਹਮ ਮੈਂ ਤੂੰ ਹੁਣੇ ਪਹਿਲੇ ਪਹਿਲੇ ਉੱਠ ਕੇ ਮੈਂ ਸਾਰਾ ਕੰਮ ਕਰਿਆ ਭਾਂਡੇ ਤੋ ਕੇ ਸਾਰਾ ਕੰਮ ਜੋ ਵੀ ਸੀਗਾ ਨਿਬੇੜਦਾ ਫਿਰ ਮੈਂ ਨਾ ਲਿਆ ਹੁਣ ਹੁਣ ਬਸ ਮੈਂ ਫ੍ਰਰੀ ਹਾਂ ਹੁਣ ਉਸ ਤੋਂ ਬਾਅਦ ਬਸ ਪਾਠ ਕਰਨਾ ਇੱਕ ਵਾਰੀ ਮੈਂ ਸਾਡਾ ਫੋਨ ਕੱਟੇਗਾ ਉਸ ਤੋਂ ਬਾਅਦ ਮੈਂ ਪਾਠ ਕਰਨ ਬੈਠਾਂਗੀ
ਹਾਂਜੀ ਹਾਂਜੀ ਵਧੀਆ ਹੋਰ ਕੀ ਉਹ ਤੇੇ ਲਾਈਟਸ ਵਗੈਰਾ ਤੇ ਨਹੀਂ ਜਾਂਦੇ ਉਹ ਨਹੀਂ ਕੀ ਜਾਣਦੀਆਂ ਹਨ
ਜਾਂਦੀ ਉਹਦੇ ਤਾਂ ਬਹੁਤ ਲਾਈਟ ਜਾਂਦੀ ਹੈ ਮੈਂ ਕਹਿ ਨੀ ਸਕਦੀ ਉਹ ਹੀ ਕਦੀ ਇਨੀ ਕੱਟਦੀ ਹੈ ਲਾਈਟ ਰਾਤ ਵੇਲੇ ਜ਼ਰੂਰ ਕੱਟਦੇ ਆ ਜਿਸ ਟਾਈਮ ਤੇ ਏਸੀ ਚਲਾਣਾ ਹੋਵੇ ਫੈਦੇ ਨੇ ਪੁਰੀ ਦੇ ਲਦਾ
ਬੜੀ ਗਰਮੀ ਬਹੁਤ ਬਸ ਗਰਮੀ ਵੀ ਐ ਔਰ ਕੱਪਰੋ ਮੇਨ ਹਲਕੀ ਜੀ ਜਿਸ ਠੰਡਾ ਮੌਸਮ ਵੀ ਹੋਏਗਾ ਤੇ ਲਾਈਟਾਂ ਬੰਦ ਕਰ ਦਿੰਦੇ।
ਹਾਂ ਇੰਨੀ ਗਰਮੀ ਠੰਡਾ ਮੌਸਮ ਕਹਿੰਦੀ ਗਰਮੀ ਚ ਸਾਡੀੇ ਤਾਂ ਘੱਟ ਜਾਂਦੀ ਆ ਲਾਈਟ ਕਾਰ ਬ ਗਰਮੀ ਚ ਸੁੱਤਾ ਵੀ ਨੀ ਜਾਂਦਾ ਬਿਨਾਂ ਏਸੀ ਦੇ ਏਸੀ ਦੇ ਅਗੇ
ਹਾਂਜੀ ਹਮ ਹਂ। ਸਹੀ ਐ ਹੋਰ ਕੀ।
ਹਾਂਜੀ।
ਹੋਰ ਲਗਾਣਾ ਤੁਸੀਂ ਚੱਕਰ ਹਾਂਜੀ।
ਹਂ, ਚਲੋ ਠੀਕ ਐ ਫੇਰ ਮੈਂ ਨਾ ਕਰਦੀਆਂ ਤੁਆਨੂੰ ਬਾਅਦ ਚ ਸਤਿ ਸ੍ਰੀ ਅਕਾਲ ਜੀ।